ਹਾਂਜੀ,
ਹੈਲੋ
ਆਓ ਜੀ, ਕੀ ਹਾਲ ਚਾਲ? ਬਸ ਵਧੀਆ, ਐਨ ਠੀਕ-ਠਾਕ।
ਕਿਆ ਗੱਲ, ਲੇਟ ਹੋ ਗਏ ਅੱਜ।
ਹੂੰ,
ਹੈਲੋ
ਹਾਂਜੀ, ਹਾਂ। ਥੋੜਾ ਲੇਟ ਸੀ।
ਕਿਆ ਗੱਲ ਹੋ ਗੀ?
ਵੈਸੇ। ਹੋ ਜਾਂਦਾ ਕਦੇ, ਉਹੀ ਟਾਈਮ ਆ ਵੈਸੇ ਜਦੋ ਪਾਰਲਰ ਚ ਬਹਿ ਗਿਆ ਸੀ।
ਅੱਛਾ ਪਾਰਲਰ ਚ ਬਹਿ ਗਿਆ ਸੀ? ਤਾਂਹੀ ਕਹਿੰਦੇ ਸੀ ਹਨਾ ਠਹਿਰ ਕੇ ਕਰਨਾ ਪਹੁੰਚੇ ਨਹੀਂ ਅਜੇ ਮੈਂ, ਅੱਛਾ ਪਾਰਲਰ ਵਾਲੀ ਕੋਲ਼ ਬਹਿ ਗਏ ਸੀ ਹੈ।
ਹੂੰ?
ਵਾਈਫ ਕੋਲ਼ ਬੈਠਗੇ ਸੀ ਹੈ?
ਹੂੰ, ਹੂੰ।
ਉਹ ਵੀ ਪਾਰਲਰ ਸ਼ਾਮ ਨੂੰ ਖੋਲਦੇ ਹੋਣੇ, ਗਰਮੀ ਕਰਕੇ ਹੁਣ ਹਨਾ।
ਨਾ ਸਵੇਰ ਦੋ ਵਜੇ ਤੱਕ, ਫਿਰ ਸ਼ਾਮ ਨੂੰ ਪੰਜ ਤੋਂ ਸ ਅੱਠ। ਸੱਤ।
ਗਰਮੀ, ਸਰਦੀ ਸੇਮ ਟਾਈਮ ਹੁੰਦਾ ਹੈ। ਆਹੋ, ਠੀਕ ਹੈ। ਦਿਨ ਚ ਤਾਂ ਕਿਹੜਾ ਆਉਂਦਾ ਹੋਣਾ, ਦੁਪਹਿਰ ਨੂੰ ਤਿਆਰ ਹੋਣ ਹੈਨਾ।
ਹੋਰ ਸੁਣਾ।
ਬਸ ਵਧੀ-ਵਧੀਆ, ਵਧੀਆ ਤੂੰ ਸੁਣਾ?
ਠੀਕ-ਠਾਕ।
ਹਾਂ ਹਾਂ, ਐਨ ਵਧੀਆ ਤੂੰ ਸੁਣਾ? ਉਹ ਐਗਰੀਮੈਂਟ ਦ। ਕਹਿ ਰਹੇ ਸੀ ਨਾ, ਉਹ ਗੱਲ ਸਹੀ ਹੈ। ਬਿਲਕੁਲ ਇਹੀ ਲਿਖਾਇਆ ਹੋਣਾ, ਓਹਨਾ ਨੇ। ਜਿਵੇਂ ਹੁਣ ਆਪਾਂ ਯਾਰ ਕਿਰਾਏਦਾਰ ਰੱਖਦੇ ਆ, ਘਰਾ ਚ ਅਗਰੀਮੈਂਟ ਨੀ ਸਾਈਨ ਕਰਾਂਦੇ, ਵੀ ਤੂੰ ਕਬਜ਼ਾ ਨਹੀਂ ਕਰ ਸਕਦਾ ਇਹਦੇ ਤੇ।
ਹੂੰ।
ਉਹ ਚੀਜ਼ ਹੋ ਜਾਂਦੀ ਆ ਨਾ।
ਆਹੋ, ਵੀ ਮਾਲਕੀਅਤ ਮੇਰੀ ਐ।
ਹੈਂ?
ਤੂੰ ਪੈ, ਕੰਮ ਕਰ ਰਿਹਾ ਤੈਨੂੰ ਪੈਸੇ ਮਿਲ ਰਿਹਾ, ਉਹ ਕੰਮ ਦਾ ਲੈਣਾ-ਦੇਣਾ ਤੇਰਨਾ ਕੋਈ ਨੀ।
ਓਹ ਤਾਂ ਹੈ ਈ ਐ, ਸਹੀ ਗੱਲ ਐ ਬਿਲਕੁਲ। ਅਗਲਾ ਕਹਿੰਦਾ ਤੂੰ ਆਪਣੀ ਮਿਹਨਤ ਦੇ ਪੈਸੇ ਲੇ ਰਿਹਾ, ਤੈਨੂੰ। ਦੇ ਰਿਆ ਅਸੀਂ ਘਰੇ ਬੈਠੇ। ਆਪਣੇ ਲੈਣਾ ਵੀ ਕਿ ਮਾੜ ਕਿਤੇ ਜਾ ਕੇ।
ਅੱਜ ਦੋ ਜਣੇ ਹੋਰ ਐ-ਐਡ ਕਰਾ ਤੇ।
ਕਿਹੜੇ ਕਿਹੜੇ।
ਟਟਲ ਸੀ।
ਅੱਛਾ ਤੇ ਤੈਨੂੰ ਫਾਇਦਾ ਹੋਗਣ ਗੱਲਾਂ ਮਾਰਨ ਨੂੰ ਕਿ ਨਹੀਂ।
ਹੋਰ।
ਇੱਕ ਬੰਦੇ ਨੂੰ ਨਹੀਂ ਬੰਦਾ ਡਿਪੈਂਡ ਜਾ ਹੋ ਜਾਂਦੇ ਇੱਕ ਬੰਦੇ ਹਨਾ।
ਹੋਰ ਯਾਰ ਬੰਦਾ ਕਿੰਨੀਆਂ ਕੁ ਗੱਲਾਂ ਮਾਰੋ।
ਹਾਂ ਸਹੀ ਗੱਲ ਆ। ਨਹੀਂ ਗੱਲਾਂ ਤਾਂ ਮਾਰਨੀ ਪੈਣੀ ਤਾਂ ਵੀ ਜੇ ਦੋ ਬੰਦੇ ਵੈਟ ਕਰਾਤੇ।
ਇਹਦੇ ਟਾਸਕ ਤਾਂ ਪੂਰਾ ਕਰਨਾ ਹੀ ਪੈਣਾ ਤਾਂ ਹੀ ਪੈਸੇ ਮਿਲਣਗੇ ਇਹਦੇ।
ਹਮ।
ਹੁਣ ਪਤਾ ਨੀ ਟੋਟਲ ਕਾਲਾਂ ਕਿੰਨੀ ਕੁ ਆਣਗੀਆਂ ਤਾਂ ਹੀ ਨੈਕਸਟ ਟਾਸਕ ਆਉਗਾ।
ਚਲੋ ਕੋਇ ਨੀ।
ਮੈਨੂੰ ਲੱਗਦਾ ਚਾਲੀ ਨਾਲ ਨਾ ਕਿਤੇ ਚਾਲੀ ਕਾਲਾਂ ਹਨਾ।
ਹੋ ਸਕਦਾ।
ਇਹ ਤੋਂ ਬਾਅਦ ਆ ਜਾਣਗੇ।
ਹੋਰ।
ਮੈਂ ਤਾ ਬੜਾ ਰੌਲਾ ਨਹੀਂ ਪਾਇਆ ਬਸ ਸੀਗਾ ਸਭ ਮੋਨੂ ਮੈਂ ਨਹੀਂ ਕਿਸੇ ਦੱਸਿਆ ਸਾਲੀ ਲੋਕਾਂ ਦੀ ਵੀ ਨਜਰ ਲੱਗ ਜਾਂਦੀ ਹੈ।
ਨਾ ਨਾ ਮੈਨੂੰ ਜਿਹੜੇ ਕਹਿ ਰਹੇ ਸੀ ਕੋਈ ਬਿਜਨਸ ਕਰਨਾ ਸਿਰਫ ਉਹਨਾਂ ਨੂੰ। ਦੇੜਰਆ ਮੈਂ ਹੋਰ ਕਿਸੇ ਨੂੰ ਵੀ ਦੱਸਿਆ।
ਹਾਂ ਫਾਲਤੂ ਨੇ ਦੱਸੋ ਉਹਨਾਂ ਨੂੰ ਮੈਂ ਕਹਿ ਦਾ ਕੇ ਅੱਗੇ ਨੇ ਦੱਸੋ ਕਿਸੇ ਨੂੰ ਕਿ ਨਹੀਂ। ਰੌਲਾ ਕਾਹਨੂੰ ਪਾਉਣਾ ਕਿਸਤੇ ਸਾਲੀ ਨਜ਼ਰੇ ਲੱਗ ਜਾਂਦੀ ਲੋਕਾਂ ਦੀ। ਕੰਮ ਗੁਫਤੇ ਚਾਹੀਦੇ ਆ ਲੋਕ ਇੰਨੇ ਇੰਨੇ ਕੰਮ ਕਰਦੇ ਤਾਂ ਵੀ ਰੌਲਾ ਪਾਉਂਦੇ ਕਿ ਨਹੀਂ। ਲੋਕ ਬਹੁਤ ਕੰਮ ਕਰਦੇ ਆ ਬਾਹਰੋਂ ਬਾਹਰ।
ਨਵੀਂ ਤਾਜ਼ੀ।
ਬਸ ਗਰਮੀ ਤੇ ਬਸ ਘਰੇ ਕੀ ਰਾਤਾਂ ਮੈਂ ਤਿੰਨ ਕੁ ਵਜੇ ਪਹੁੰਚੇ ਘਰੇ।
ਹਮ ਹਮ।
ਅਤੇ ਉਹਦਾ ਮੈਂ ਚੁੰਨੀ ਟੱਪਿਆ।
ਓਕੇ।
ਥੋੜੀ ਗਰਮੀ ਇੰਨੀ ਧੁੱਪ ਨਿਕਲ ਬੱਸ ਤੇ ਨਿਕਲ।
ਦੁਪਹਿਰੇ, ਕਿੱਥੇ ਆਉਣ ਨੂੰ ਜੀ ਕਰਦਾ ਹੈ ਯਾਰ, ਇਹ ਤਾਂ ਐਵੇਂ ਪੁੱਠੇ ਜਿਹੇ ਟਾਈਮ ਰੱਖੇ ਹੋਇਆ। ਹੈ, ਇਹਨਾਂ ਨੇ।
ਅੱਜ, ਹੁਣ ਟਾਈਮ ਸਿਰ ਨਿਕਲ ਆਇਆ ਤਾ, ਫਿਰ ਮੈਂ ਆਫਿਸ ਚਲੇ ਗਿਆ ਤਾ।
ਫਿਰ, ਏਸੀ ਬੱਸ ਚ ਆ ਜਾਣਾ ਸੀ।
ਠੀਕ ਸੀ, ਨਾ ਉੱਥੇ ਏ ਸੀ ਬੱਸ ਕਿੱਥੋਂ ਆਉਂਦੀ, ਮੋਹਾਲੀ ਤੋਂ ਇੱਧਰ ਨੂੰ।
ਆਉਂਦੀ ਹੈ, ਲਾਂਡਰਾ ਤੱਕ।
ਤੇ ਲਾਂਡਰਾ ਤੋਂ ਅੱਗੇ, ਪੱਖਾ
ਲਾਂਡਰਾ ਤੋਂ, ਅੱਗੇ ਫਿਰ ਪੱਖਾ ਸਟਾਰਟ
ਹਮ।
ਯਾਰ, ਇੱਧਰ ਨੂੰ ਵੀ ਹੋਣੀਆਂ ਚਾਹੀਦੀਆਂ ਨੇ ਯਾਰ ਬੱਸਾਂ ਨਾ, ਹੁਣ ਖਰੜ ਤ ਵੀ ਤਾਂ ਜਾ ਈ ਰਹੇ ਨੇ, ਇੱਧਰ ਨੂੰ ਵੀ ਪਾ ਦੇਣ ਹਾਂ, ਇੱਧਰ ਨੂੰ ਵੀ ਪਾ ਦੇਣ ਕੀ ਸਾਲੇ ਇਹਨਾਂ ਦੀ, ਖਾਜ ਹੁੰਦੀ ਆ।
ਆਹ ਜੇ ਸੱਠ ਦੀ ਵੀ ਜਾਂ ਸੱਤਰ ਦੇ ਲੈਣਾ, ਦਸ ਵੀਹ ਰੁਪਏ ਮਹਿੰਗੇ ਲੈਣਾ, ਨਹੀਂ।
ਹਮ।
ਇਹਨਾਂ ਤਾਂ, ਕੋਈ ਫ਼ਰਕ ਨਹੀਂ ਪੈਂਦਾ ਹੈ।
ਬੰਦਾ ਦੋ ਮੀਟਰ, ਆਰਾਮ ਨਾਲ ਪਹੁੰਚ ਜਾਂਦਾ। ਮੇਰਾ ਤਾਂ, ਆਪ ਮਨ ਕਰਦਾ ਖਰੜ ਚੱਲਦੀ ਹੈ, ਸਾਰੀਆਂ ਫੈਸਿਲਿਟੀਆਂ ਤਾਂ ਹੈਗੀਆਂ। ਮੇਰਾ ਵੀ ਕਈ ਵਾਰੀ ਮਨ ਕਰਦਾ, ਖਰੜ ਲੰਘ ਜਾਈਏ, ਸਾਡੀਆਂ ਫੈਸਿਲਿਟੀਆਂ ਤਾਂ ਹੈਗੀਆਂ ਨੇ।
ਦੇਖੀ, ਮਨੂੰ ਆਉਣ ਵਾਲਾ ਟਾਈਮ ਹੋ ਜਾਣਾ, ਇਸ ਤਰ੍ਹਾਂ, ਸਾਰੀ ਹੋ ਜਾਣੀ ਹੈ।
ਹਮ।
ਜਿਸ ਹਿਸਾਬ ਨਾਲ, ਗਰਮੀ ਵੱਧ ਰਹੀ ਹੈ ਨਾ, ਹੁਣ ਆਣ ਵਾਲੇ ਪੰਜ-ਦੱਸ, ਸਾਲਾਂ ਤੱਕ ਸਾਰੀਆਂ ਹੀ ਕਰ ਦੇਣੀਆਂ ਏ ਸੀ, ਗਰਮੀ ਕਿਤੇ ਬੈਠ ਹੁੰਦਾ, ਯਾਰ ਸ਼ੀਸ਼ੇ ਵੀ ਨਹੀਂ ਖੋਲ੍ਹ ਹੁੰਦੇ। ਅੰਦਰ ਵੈਸੇ ਈ ਗਰਮੀ ਲੱਗਦੀ ਏ, ਸ਼ੀਸ਼ੇ, ਸ਼ੀਸ਼ੇ ਖੋਲੋ ਬਾਹਰੋਂ ਗਰਮ ਹਵਾ ਆਉਂਦੀ ਹੈ। ਗਰਮੀ ਕਿਹੜਾ, ਸਾਲੀ ਥੋੜ੍ਹੀ ਪੈ ਰਹੀ ਏ ਬਾਹਰ।
ਠੀਕ, ਇਹ ਤਾਂ ਹੈ।
ਬਹੁਤ ਬੁਰਾ, ਹਾਲ ਹੈ। ਪਰ ਕਿਆ ਕਰੀਏ, ਨੌਕਰੀ ਤਾਂ ਕਰਨੀ ਆਪਾਂ ਨੇ।
ਮਤਲਬ ਤਾਂ ਇਹਨਾਂ ਨੇ, ਵੀਹ ਕੁ ਕਿਲੋਮੀਟਰ ਤੱਕ ਕਵਰਿੰਗ ਕੀਤੀ ਹੋਈ ਹੈ, ਆਲੇ-ਦੁਆਲੇ ਚੰਡੀਗੜ੍ਹ ਤੋਂ ਨਾ।
ਏਸੀ, ਵਾਲੀ ਬੱਸਾਂ ਨੇ? ਹਾਂ ਇੰਨੀ ਕੁ ਹੋਊਗੀ, ਮੋਹਾਲੀ ਤੋਂ ਖਰੜ ਤੀਕ ਕਿਲੋਮੀਟਰ, ਹੋਊਗਾ। ਇੰਨੀ ਕੀ ਹੋਊ ਗੀ, ਹਾਂ। ਮਤਲਬ, ਲੋਕਲ ਵਰਗੇ ਜਿਹੜਾ ਮਤਲਬ, ਬਹੁਤ ਦੂਰ ਨਹੀਂ ਪੰਦਰਾਂ-ਵੀਹ ਕਿਲੋਮੀਟਰ ਏਰੀਏ ਦੇ ਵਿੱਚ ਮੋਹਾਲੀ, ਚੰਡੀਗੜ੍ਹ ਤੇ ਪੰਜਚਕੂਲੇ ਸਾਈਡ ਤੇ ਚੱਲਦੀਆਂ ਸਾਰੀਆਂ। ਟਰਾਈ ਸਿਟੀ, ਦੇ ਜਿਹੜੇ ਏਰੀਏ ਚ ਜਾਂਨੇ ਆ। ਜਿਵੇਂ, ਜ਼ੀਰਕਪੁਰ ਹੋ ਗਿਆ ਤੇ ਖਰੜ ਹੋ ਗਿਆ। ਇਹਨਾਂ ਤੇ
ਇਹੋ ਜਿਹੀਆਂ ਬੱਸਾਂ ਚ, ਖੜ ਵੀ ਜਾਵੇ ਬੰਦੇ ਨੂੰ ਕੋਈ ਦਿ
ਫੀਲ ਨੀ ਹੁੰਦਾ ਯਾਰ, ਜੇ ਤੂੰ ਘੰਟਾ ਖੜਾ ਲਾ, ਏਸੀ ਲੱਗਿਆ ਹੋਇਆ ਜੇ, ਕੇ ਨਹੀਂ?
ਕੀ ਬੋਲੀ ਜਾਨਾ?
ਫੀਲ ਨੀ ਹੁੰਦਾ, ਜਮੀ ਇਹ ਚ।
ਹਾਂ, ਕੀ ਬੋਲੀ ਜਾਨਾ ਤੂੰ। ਬੋਲੀ ਕੀ ਜਾਨਾ?
ਮੈਂ ਕਿਹਾ ਫੀਲ ਨੀ ਹੁੰਦਾ, ਇਹ ਚੇ ਖੜ੍ਹ ਵੀ ਜਾਓ ਨਾ ਗਰਮੀ ਚ।
ਹਾਂ, ਨਾ ਜਿਹੜੀ ਗੱਲ ਬ ਗੱਲ, ਪਹਿਲਾਂ ਬੋਲੀ ਸੀ ਉਹ ਬੋਲ
ਕੇੜੀ। ਕਿਹੜੀ
ਸੋਚ ਤੂੰ ਕੀ ਬੋਲਿਆ ਸੀ।
ਨਾ ਮੈਂ ਨੀ ਬੋਲਿਆ, ਮੈਨੂੰ ਤਾਂ ਪਤਾ ਨੀ ਮੈਂ ਤਾਂ ਬੋਲ ਰਿਹਾ ਫੀਲ ਨਹੀਂ ਹੁੰਦਾ।
ਹਾਂ ਫੀਲ ਨੀ ਹੁੰਦਾ ਚਾਹੇ ਹਾਂ ਅਗੇ ਕਿ ਬੋਲਿਆ ਸੀ।
ਚਾਹੇ ਏਸੀ ਲੱਗਿਆ ਹੋਵੇ।
ਨਾ
ਹੰਮ।
ਟਾਈਮਿੰਗ ਦੇ ਰਿਲੇਟਿਡ ਬੋਲਿਆ ਸੀ।
ਚਾਏ ਮੈਂ ਕਿਹਾ ਘੰ
ਹਾਂ ਨਾ-ਨਾ-ਨਾ-ਨਾ ਆ ਨੀ ਸੀ। ਗੱਲ ਕਰੀ, ਗੱਲ ਇਹੀ ਕਰੀ ਸੀ ਪਰ ਏਦਾਂ ਨੀ ਸੀ ਕਰੀ।
ਹੈਂ।
ਚੱਲ ਛੱਡ, ਹੋਰ।
ਬ ਵਧੀਆ-ਵਧੀਆ।
ਅੱਜ ਫਿਰ ਸ਼ਾਮ ਨੂੰ ਜਾਣਾ ਏ ਕੀਰਤਨ ਤੇ।
ਹਾਂ ਕੀਰਤ ਜਾਊਂਗਾ ਮੈਂ ਪੌਣੇ ਕੁ ਅੱਠ ਵਜੇ ਜਾਊਂਗਾ। ਅੱਠ ਕੁ ਵਜੇ ਸਟਾਰਟ ਕਰਦੇਨਾ।
ਠੀਕ ਹੈ।
ਅੱਠ ਵਜੇ ਤੋਂ ਨੌ ਵਜੇ, ਨੌ ਵਜੇ ਪੂਰੇ ਆਰਤੀ ਸਟਾਰਟ ਕਰ ਦਈ ਦੀ ਹੈ।
ਹਰ ਮੰਗਲਵਾਰ
ਹਾਂ, ਹਾਂ
ਸਾਡੇ ਵੀ ਇੱਧਰ ਰਾਧਾ ਸਵਾਮੀ ਅ ਰਾਧਾ ਕ੍ਰਿਸ਼ਨ ਮੰਡਲ ਵੀ ਕਰਦੇ ਨੇ ਉਹ ਸ਼ਨੀਵਾਰ ਨੂੰ ਕਰਦੇ ਨੇ ਸ਼ਹਿਰ
ਪੰਚਮੁੱਖੀ ਚ
ਨਹੀਂ, ਉੱਧਰ ਰਾਧਾ ਕ੍ਰਿਸ਼ਨ ਪੁਰਾਣਾ ਹਾਂ
ਚੋੜੇ ਬਾਜ਼ਾਰ ਚ
ਹਾਂ, ਚੋੜੇ ਨੀ ਬਰੀਕ ਬਾਜ਼ਾਰ ਚ
ਕਹਿੰਦੇ ਨੇ ਚੌੜੇ ਬਾਜ਼ਾਰ ਆਇਆ ਹੈ ਤਾਂ ਚੌੜਾ ਨ ਚੋੜਾ ਬਾਜ਼ਾਰ ਕਹਿੰਦੇ ਅਸੀਂ ਰਹਿ ਕੇ ਗਏ ਨਾ, ਉੱਥੇ ਹਮ ਵਿਜੇ, ਸੁਨਿਆਰੇ ਦੇ ਸਾਹਮਣੇ ਜਿਹੜਾ ਮੰਦਿਰ ਹੈ।
ਹਾਂ
ਸਮਝ ਗਿਆ ਮੈਂ
ਬੜਾ ਸ਼ਾਨਦਾਰ ਬਣਾ ਤਾ ਯਾਰ ਮੰੰਦਿਰ ਉਹ
ਹੈਂ
ਮੈਂ ਸ਼ਾਨਦਾਰ ਬੜਾ ਬਣਾ ਤਾ ਮੰਦਿਰ ਦੇਖਿਆ, ਤਾਂ ਨੀ ਹੁਣ ਤੂੰ
ਆ ਮੈਂ ਗਿਆ ਤੇ ਪਿਛਲੇਹ ਜਿਹੜੇ ਪਿੱਛੇ ਹੁਣ ਅਸ਼ਟਮੀ ਲੰਘ ਕੇ ਜਨਮ ਅਸ਼ਟਮੀ ਲੰਘ ਕੇ ਗਈ ਹੈ
ਉਹ ਕਿੰਨਾ ਵਧ ਸ਼ਾਨਦਾਰ ਬਣਾ ਤਾ ਨਾ।
ਪਾ ਕੇ ਇਹਨਾ ਵੀ ਫਾਰਮ
ਪਹਿਲਾਂ ਛੋਟਾ ਸੀ ਉਹਨੂੰ ਵੱਡਾ ਕਰ ਤਾ ਖੁੱਲਾ- ਡੁੱਲਾ ਕਰ ਤਾ।
ਹਾਂ ਹੁਣ ਬੰਦੇ ਬੈਠਣ ਜੋਗੇ, ਕੀਰਤਨ ਜੋਗਾ ਕਰਦਾ ਕੀਰਤਨ ਕਰਦੇ ਨਾ ਬੰਦੇ ਨੂੰ ਯਾਰ ਜਿੱਥੇ ਬੰਦੇ, ਚਾਰ ਬੰਦੇ ਕੀਰਤਨ ਕਰਨ ਲੱਗਏ ਉੱਥੇ ਸੁਧਾਰ ਹੋਣਾ ਹੀ ਹੋਣਾ।
ਹਮ
ਰੱਬ ਦਾ ਨ ਜਿੱਥੇ ਲੈਂਦੇ ਆ ਆਟੋਮੈਟਿਕਲੀ ਸਧਾਰਾਂ ਹੋਣ ਲੈ ਜਾਂਦਾ ਬਾਕੀ ਫਿਰ ਲੋਕ ਜੁੜਣ ਲੱਗ ਜਾਂਦੇ ਪੈਸਾ ਇਕੱਠਾ ਹੋ ਜਾਂਦਾ। ਪਹਿਲਾਂ ਤਾਂ ਮੰਦਿਰ ਬਹੁਤ ਪੁਰਾਣਾ ਸੀ ਸ਼ਹਿਰ ਛੋਟੇ ਜਾਂਦੇ ਹੁੰਦੇ ਇਥੇ ਤੇ ਹੈਨੀ, ਤਾਂ ਕੁਛ ਵੀ।
ਉਹ ਇਹ ਤਾਂ ਹੈ।
ਪੰਚਮੁੱਖੀ, ਮੈਂ ਇਕ ਅੱਧੀ ਵਾਰੀ ਗਿਆ ਜਿਹੜਾ ਬੜੀਆਂ ਚ ਹੈ,
ਪੰਚਮੁੱਖੀ ਤਾ ਉੱਧਰ ਹੀ ਆ ਗਿਆ।
ਪਤਾ ਗਊਸ਼ਾਲਾ ਕੋਲ ਐ। ਗਊਸ਼ਾਲਾ ਦਾ ਪੂ ਪੂਰਾ ਹੋਈ ਜਾਂਦਾ। ਪਤਾ ਨੀ ਇਹਦਾ ਇਤਿਹਾਸ ਜਾਣਦੇ ਆ ਕੀ ਨਹੀਂ ਦੇ ਲੋਕ ਹੈ ਨੀ।
ਉਹ ਤਾਂ ਕਰਦੇ ਦੋ, ਗੱਲਾ ਨੰਬਰ ਨਵਾਂ ਸਟਾਰਟ ਹੋ ਰਿਹਾ। ਉਹਦੇ ਵਿੱਚ ਕਾਲੀ ਮਾਤਾ ਦਾ ਮੰਦਿਰ ਬਣ ਰਿਹਾ।
ਕਿੱਥੇ।
ਪੰਚਮੁੱਖੀ 'ਚ
ਮੂਰਤੀ ਰੱਖ ਤੀ
ਉਹ ਬੱਸ, ਉਹਦਾ ਲੈਂਟਰ ਪੈ ਗਿਆ। ਹੁਣ ਬੱਸ, ਕਰ ਦੇਣਗੇ ਸਟਾਟ ਪੇਂਟ ਪੂਟ ਕਰਾ ਕੇ।
ਅੱਛਾ! ਜਿਹੜੀ ਖਾਲੀ ਜਗ੍ਹਾ ਪਈ ਤੀ ਇਹਨਾਂ ਉੱਥੇ ਬਣਾਈਏ।
ਜਿੱਥੇ ਸਟੇਜ ਲਾਂਦੇ ਸੀ।
ਹਾਂ-ਹਾਂ,
ਓ ਜਗ੍ਹਾ ਤੇ।
ਅੱਛਾ! ਮੰਦਰਾਂ ਆਲੇ ਕਰਾ ਰਹੇ, ਕੇ ਕੋਈ ਬੰਦਾ ਕਰਾ ਰਿਹਾ ਮੂਰਤੀ ਸਥਾਪਨਾ।
ਉਹੀ ਵੀਰੇ ਦੀ ਜਿਹੜੀ ਸੰਸਥਾ ਬਣਾਈ ਸੀ। ਓਹੀ ਕਰਦੇ ਨੇ।
ਅੱਛਾ-ਅੱਛਾ, ਓਹੀ ਕਰ ਰਹੇ ਇਕੱਠੇ ਹੋ ਕੇ ਹੈਂ। ਤਾਂ ਵਧੀਆ ਫਿਰ, ਤਾਂ ਕਾਲੀ ਮਾਤਾ ਦਾ ਮੰਦਰ ਬਣ ਜੂਗਾ। ਉਰੇ ਇੱਕ ਆਪਣੇ ਪਰਲੇ ਪਾਸੇ ਹੀ ਆ ਹੋਰ ਤੇ ਕਿਤੇ ਹੈ ਹੀ ਨੀ ਕਾਲੀ ਮਾਤਾ ਦਾ ਮੰਦਰ
ਹਾਂ, ਪਰਲੇ ਪਾਸੇ ਵੀ ਦੋ ਨੇ
ਕਿਹੜੀ
ਇੱਕ ਤਾਂ ਲਾਈਨਾਂ ਦੇ ਨਾਲ਼ੇ ਐ
ਹਾਂ-ਹਾਂ
ਲੂਣ ਮਿਰਚ ਆਲੀ ਗਲੀ ਚ ਨਾ ਹਲਦੀ ਵਾਲੀ ਗਲੀ ਚ
ਓਥੇ ਵੀ ਹੈਗਾ
ਹਾਂ
ਉੱਥੇ ਦਾ ਨੀ ਮੈਨੂੰ ਪਤਾ ਪਤਾ ਨੀ ਮੈਂ ਤਾਂ ਇੱਧਰ ਦਾ ਗਿਆ ਮੈਂ ਨੈਣਾ ਆਲੀ ਕੋਲ ਇੱਥੇ ਕੀਰਤਨ ਦਾ ਇਕ ਅੱਧੀ ਵਾਰੀ ਗਿਆ ਸੀ ਉੱਧਰ ਨਹੀਂ ਦੇਖਿਆ ਮੰਦਿਰ
ਹੈਗਾ ਉੱਧਰ ਹਾਂ ਵਧੀਆ ਐ ਮਾੜੀ ਚੀਜ਼ ਕਦੇ ਇੱਧਰ ਤਾਂ ਮੰਦਿਰ ਈ ਆ ਮੈਂ ਕਰਦਾ